ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਹੋਰ ਸੁਣਾਓ
ਕੀ ਹਾਲ ਚਾਲ ਜੀ।
ਬਸ ਵਧੀਆ।
ਕੀ ਕਰ ਰਹੇ। ਹੈਲੋ। ਅੱਛਾ ਹਾਂਜੀ ਮੈਂ ਉਹੀ ਕਹਿ ਰਹੀ ਹਾਂ ਅੱਜ ਤੁਸੀਂ ਆਪਣਾ ਸਰੀਰ ਦੇ ਸਰੀਰ ਠੀਕ ਠਾਕ ਏ ਤੁਹਾਡਾ।
ਹਾਂ ਹੋ ਮੇਰਾ ਸਰੀਰ ਠੀਕ ਹੈ ਵਧੀਆ ਮੈਂ ਤੇ। ਸਵੇਰੇ ਕਲਾਸ ਲਗਾਉਂਦੀ ਹਾਂ, ਸ਼ਾਮੀ ਕਲਾਸ ਲਗਾਉਂਦੀ ਹਾਂ।
ਅੱਛਾ
ਹੋਲ ਹੈ ਮੈਂ ਤੇ ਇਹੀ ਹੈ ਅੱਜ ਕਲ ਅੱਜ ਕੱਲ। ਹੋਰ ਆਪਣਾ ਸਰੀਰ ਨੂੰ ਕਰਦੀ ਪਈ ਆ।
ਹੂੰ।
ਠੀਕ ਰਹੇ।
ਵਧੀਆ ਗੱਲ ਏ, ਆਪਣਾ ਸਰੀਰ ਨੂੰ ਕਿਵੇਂ ਫਿਟਨੈਸ ਰੱਖਣਾ ਏ ਵਧੀਆ। ਸਾਨੂੰ ਤੇ ਟਾਈਮ ਹੀ ਨੀ ਲੱਗਦਾ ਹੈਗਾ ਬੱਚਿਆਂ ਨਾਲ ਤੁਸੀਂ ਵਧੀਆ ਹੋ, ਚੱਲ। ਕਰ ਲੈਂਦੇ ਹੋ ਐਕਸਰਸਾਈਜ਼ ਵਗੈਰਾ।
ਆਹੋ ਹੋਰ ਕੀ ਇਕ ਘੰਟਾ ਸਵੇਰੇ ਲੱਗ ਜਾਂਦਾ, ਇਕ ਘੰਟਾ ਸ਼ਾਮੀ ਲੱਗ ਜਾਂਦਾ।
ਅੱਛਾ ਕੱਲੀ ਐਕਸਰਸਾਈਜ਼ ਕਰ। ਰਹੇ ਹੋ ਕੇ ਨਾਲ ਕੁਛ ਲੈ ਵੀ ਰਹੇ ਹੋ।
ਆਹ ਨਹੀਂ ਅ ਲੈ ਰਹੀਆਂ। ਦਵਾਈ ਵੀ ਫਰੈਸ਼ ਪੀਨੀ ਹਾਂ ਮੈਂ ਹੋਰ। ਹਰਬਲ ਲਾਈਫ ਆ।
ਹਾਂਜੀ ਵਧੀਆ, ਉਹ ਤੇ ਬਹੁਤ ਵਧੀਆ ਹੈਗੀ ਹੈ ਇਹ ਜਿਹੜੀ।
ਫਿਰ ਮਲਟੀ ਵਿਟਾਮਨ ਐ, ਕੈਲਸ਼ੀਅਮ ਐ।
ਚਲੋ ਵਧੀਆ ਵਧੀਆ ਆਪਣੇ ਸਰੀਰ ਦਾ ਧਿਆਨ ਰੱਖਣਾ ਚਾਹੀਦਾ ਹੈ।
ਹੋਰ ਕੀ ਹੋਰ ਕਈ ਕੁਛ। ਸਖਣ ਵਾਸਤੇ ਮਿਲਦਾ ਫਿਰ ਕਲਾਸ ਲੱਗਦੀ ਹੈ। ਕਈ ਕੁਛ ਦੱਸਦੇ ਨੇ ਕਈ ਕੁਛ।
ਹਾਂਜੀ।
ਅੱਜ ਇੱਕ ਬੁੱਢੇ ਦੇ ਬਾਰੇ ਸਰ ਗੱਲ ਕਰ ਰਹੇ ਸੀ ਆਹ ਅੱਜ ਇੱਕ ਸੱਤਰ ਸਾਲ ਦਾ ਬੁੱਢਾ ਸੀ ਉਹ ਕੈ ਰੇਆ ਸੀ ਕਿ ਮੈਂ ਖਤਮ ਆ ਖ਼ਤਮ ਆ ਮੇਰਾ ਅੰਤਿਮ ਟੈਮ ਆ ਗਿਆ ਪਰ ਉਹਨਾਂ ਨੇ ਇਹ ਚੀਜ਼ਾਂ ਲਈ ਆਜ ਜੋ ਬਿਲਕੁਲ ਅ ਠੀਕ ਹੈ ਸੈਕਲ ਵੀ ਚਲਾਂਦਾ ਪਿਆ ਹਾਂ ਕੈਂਦੇ ਬਿਲਕੁਲ ਠੀਕ ਹੋ ਗਿਆ ਮੈਂ ਬਿਲਕੁਲ ਠੀਕ ਹੋ ਗਿਆ ਕਿੱਥੇ ਉਹ ਬੋਤ ਬਿਮਾਰ ਸੀ ਵੀ ਉੱਠ ਈ ਨਹੀਂ ਸਕਦਾ ਸੀ
ਅੱਛਾ
ਕਿੱਥੇ ਹੁਨ ਓ ਸੈਕਲ ਚਲਾ ਰਹੇ
ਚਲੋ ਵਧੀਆ ਗੱਲ ਏ ਬੰਦਾ ਆਪਣੇ ਹੱਥਾਂ ਪੈਰਾਂ ਤੇ ਹੋਜੇ ਵਧੀਆ ਗੱਲ ਹੈ ਹਾਂਜੀ
ਦਿੰਦੇ ਰਹੇ ਦਿੰਦੇ ਰਹੇ ਮੈਂ ਕਰ ਹੀ ਨਹੀਂ ਰੇਆ ਸੀ
ਅੱਛਾ
ਤਾਂ ਇਹ ਤੇ ਮੈਂ ਠੀਕ ਹੋ ਗਿਆ ਕੈਂਦਾ ਕੈਂਦਾ ਮੈਂ ਬਿਲਕੁਲ ਹੁਣ ਠੀਕ ਆ ਹੁਣ ਮੈ ਸੈਕਲ ਚਲਾ ਲੈਂਦਾ
ਹਾਂਜੀ ਉਹੀਓ ਤੇ ਆਪਣੇ ਸਰੀਰ ਤੋਂ ਵੱਡਾ ਕੁਛ ਨੀ ਹੈਗਾ ਆਪਣੇ ਸਰੀਰ ਦੀ ਕੇਅਰ ਕਰੋ ਫਿਟ ਮੈਂਸ ਕਿਵੇਂ ਰੱਖਣੀ ਹੈ ਕੀ ਕਰਨਾ ਅਸੀਂ ਤੇ ਬੱਚਿਆਂ ਨਾਲ ਕੁਝ ਕਰ ਹੀ ਨੀ ਪਾਂਦੇ ਹੈਗੇ ਲੋਕੀ ਤੇ ਸਵੇਰੇ ਉੱਠ ਕੇ ਸੈਰ ਸੂਰ ਕਰਨ ਜਾਂਦੇ ਨੇ ਐਕਸਰਸਾਈਜ਼ ਯੋਗਾ ਕਈ ਕੁਝ ਕਰਦੇ ਨੇ
ਬੋਤ ਕੁੱਸ਼
ਹਾਂ ਚੱਲ ਗਿਆ ਹੈ ਲੋਕੀ ਯੋਗਾ ਵੀ ਬੋਤ ਕਰਦੇ ਨੇ ਯੋਗਾ ਨਾਲ ਵੀ ਬੜਾ ਲੋਕਾਂ ਨੇ ਨਾ ਵੇਟ ਹਾਂ ਯੋਗਾ ਵੀ ਬੜੀ ਅੱਛਾ ਹੇ ਹਾਂਜੀ ਅਸੀਂ ਕੁਛ ਜਾਂਦੇ ਹੀ ਨੀ ਅਸੀਂ ਕੁਛ ਕਰਦੇ ਹੀ ਨਹੀਂ ਹੈਗੇ ਬੱਚਿਆਂ ਨਾਲ ਟਾਈਮ ਹੀ ਨਹੀਂ ਲੱਗਦਾ ਸਵੇਰੇ ਕਲਾਸ ਆਂਦੀ ਸਵੇਰੇ ਬੱਚਿਆਂ ਦੇ ਸਕੂਲ ਦਾ ਟਾਈਮ ਹੁੰਦਾ ਏ ਸ਼ਾਮੀ ਕਲਾਸ ਆਏ ਤੇ ਬੱਚਿਆਂ ਦਾ ਪੜ੍ਹਨ